ਹੈਲੋ।
ਹਾਂਜੀ। ਤੁਸੀਂ ਕੌਣ?
ਹਾਂਜੀ।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
ਹੋਰ ਜੀ, ਠੀਕ ਹੋ ਜੀ।
ਵਧੀਆ ਜੀ, ਤੁਸੀਂ ਸੁਣਾਓ ਜੀ?
ਬਸ ਜੀ ਵਧੀਆ ਜੀ ਵਧੀਆ। ਹੋਰ ਜੀ ਕੀ ਕਰ ਰਹੇ ਸੀ?
ਪਰ ਕੁਛ ਨੀ ਘੁਰੇ ਸੀਗਾ। ਹੁਣੇ ਆਫਿਸ ਤੋਂ ਆਇਆ ਵਾ। ਹੁਣ ਘਰੇ ਆਇਆ ਵਾਂ। ਹਲੇ, ਹਾਂਜੀ।
ਅੱਛਾ। ਠੀਕ ਐ ਜੀ। ਠੀਕ ਐ। ਹੋਰ ਤੁਹਾਡੀ ਫੈਮਲੀ ਚ ਕੌਣ- ਕੌਣ ਐ ਜੀ?
ਮੇਰੀ ਫੈਮਿਲੀ 'ਚ ਮੈਂ ਹੈਗਾ, ਮੇਰੀ ਮਦਰ ਨੇ ਤੇ ਮੇਰੀ ਵਾਈਫ ਆ। ਤੇ ਮੇਰਾ ਵੱਡਾ ਭ, ਭਾਬੀ ਤੇ ਦੋ ਬੱਚੇ ਉਹਨਾਂ ਦੇ।
ਅੱਛਾ ਜੀ। ਵਧੀਆ ਜੀ ਵਧੀਆ, ਫੈਮਿਲੀ ਕੰਪਲੀਟ ਹੈ ਹੈਂ।
ਹਾਂਜੀ -ਹਾਂਜੀ। ਤੇ ਭੈਣ ਹੈਗੀ। ਭੈਣ ਦੀ ਮੈਗੀ ਜੋਗੀ ਆ ਉਹ ਆਪਣੇ ਘਗੇ ਆ।
ਅੱਛਾ ਜੀ ਅੱਛਾ। ਠੀਕ ਹੈ।
ਹਾਂਜੀ। ਤੇ ਤੁਹਾਡੀ ਫੈਮਲੀ ਚ' ਕੌਣ -ਕੌਣ ਆ ਜੀ।
ਮੇਰੀ ਫੈਮਿਲੀ ਚ' ਸਾਡੀ ਫੈਮਿਲੀ ਚ' ਜੀ ਤਿੰਨ ਬੱਚੇ ਮੇਰੇ। ਹਸਬੈਂਡ ਹੈ। ਹਾਂਜੀ। ਬਸ। ਪੰਜ ਮੈਂਬਰ ਨੇ ਅਸੀਂ।
ਅੱਛਾ ਜੀ। ਤੇ ਕੀ ਤੁਸੀਂ ਕੀ ਕਰਦੇ ਹੋ? ਹਾਊਸ ਵਾਈਫ ਆ ਜਾਂ ਆਪਣਾ ਜੋਬ ਕਰਦੇ ਹੋ ਕੋਈ?
ਮੈਂ ਹਾਊਸ ਵਾਈਫ ਹੈਗੀ ਆ ਜੀ, ਪਹਿਲਾਂ ਕਰਦੇ ਹੁੰਦੇ ਸੀ। ਤੇ ਸੈਲਰੀ ਘੱਟ ਦੇ ਕਰਕੇ ਕੰਮ ਛੱਡਤਾ ਸੀ।
ਅੱਛਾ -ਅੱਛਾ। ਤੇ ਹਸਬੈਂਡ ਜੋਬ ਕਰਦੇ ਨੇ ਜਾ, ਆਪਣਾ ਬਿਜ਼ਨਸ?
ਨਹੀਂ ਜੀ। ਉਹਨਾਂ ਦਾ ਜੋਬ ਕਰਦੇ ਬਿਜਨਸ ਨਹੀਂ ਹੈਗਾ। ਜੀ ਐਸਟੀ ਔਫ ਫਿਸ ਜਾਂਦੇ ਉਹੋ।
ਅੱਛਾ- ਅੱਛਾ।
ਹਾਂਜੀ- ਹਾਂਜੀ।
ਤੇ ਬੱਚੇ ਪੜ੍ਹਦੇ ਆ ਹਲੇ?
ਹਾਂਜੀ। ਬੱਚੇ ਪੜ੍ਹ ਰਹੇ ਆ।
ਅੱਛਾ।
ਹਾਂਜੀ।
ਕਿਹੜੀ ਕੁਲਾਸ ਚ' ਆ।
ਜਿਹੜੀ ਵੱਡੀ ਕੁੜੀ ਹੈਗੀ। ਉਹ ਦਸਵੀਂ ਚ' ਹੈਗੀ ਐਂ। ਜੀ ਤੇ ਛੋਟੀ ਅੱਠਵੀਂ ਚ'। ਮੁੰਡਾ ਮੇਰਾ ਸੱਤਵੀਂ ਚ'
ਅੱਛਾ ਜੀ।
ਹਾਂਜੀ।
ਹੋਰ
ਹੋਰ ਬਸ ਵਧੀਆ ਜੀ। ਹੁਣ ਜੀ ਸ਼ਾਮ ਦੀ ਚਾਹ ਪੀਤੀ ਹੈ।
ਅੱਛਾ। ਬਸ ਸਾਡਾ ਵੀ ਉਹ ਵੀ ਆ ਚਾਹ ਬਣਾਉਣ ਭੇਜਿਆ ਹੋਵੇ ਆ ਵਾਈਫ ਨੂੰ। ਉਹ ਬਣਾਉਣ ਗਈ ਹੋਈ ਆ। ਹਾਂਜੀ।
ਅੱਛਾ- ਅੱਛਾ।
ਹਾਂਜੀ। ਹੁਣ ਆਫਿਸ ਤੋਂ ਆਏ ਵ ਨਾ। ਤਾਂ ਕਰਕੇ। ਹਾਂ।
ਤੇ ਵਾਈਫ ਵਧੀਆ ਹੈ ਜੀ ਤੁਹਾਡੀ।
ਹਾਂਜੀ- ਹਾਂਜੀ- ਹਾਂਜੀ।
ਅੱਛਾ। ਠੀਕ ਹੈ।
ਤੇ ਉਹ ਸੁਣਾਓ
ਹੋਰ ਬਸ, ਠੀਕ ਹੈ ਜੀ ਤੁਸੀਂ ਦੱਸੋ ਕੁਛ ਉੱਧਰ, ਜਿੱਥੇ ਤੁਸੀਂ ਰਹਿੰਦੇ ਹੋ ਕੋਈ ਨਵੀਂ ਤਾਜ਼ੀ ਗੱਲ-
ਇੱਧਰ ਤਾਂ ਬਸ ਮੈਂ ਹਾਲੇ ਪਹਿਲਾਂ ਮੈਂ ਆਪਣਾ ਉੱਥੇ ਰਹਿੰਦਾ ਸੀਗਾ ਚੰਡੀਗੜ੍ਹ- ਤੇ ਹੁਣ ਮੈਂ ਨਿਊ ਸਿਫਟ ਹੋਇਆ ਵਾ ਯੂਪੀ ਕੰਨੀ ਸਾਰਨਪੁਰ ਤੇ ਬਸ ਇੱਥੇ ਤਾਂ ਹੁਣੇ ਕੰਮ ਆਪਣਾ ਮਤਲਬ ਏਦਾਂ ਹੀ ਕੰਮ ਤੇ ਲੱਗਿਆ ਵਾ- ਕਿਤੇ ਔਫਿਸ ਚ
ਅੱਛਾ।
ਹਾਂਜੀ
ਠੀਕ ਹੈ
ਪਹਿਲਾਂ ਚੰਡੀਗੜ੍ਹ ਤਾਂ ਵਧੀਆ ਸੈਲਰੀ ਪੈਕੇਜ ਸੀਗਾ। ਤੇ ਹੁਣ ਇੱਥੇ ਤਾਂ ਜਿੱਥੇ ਵੀ ਜਾਈਏ ਆਪਣਾ ਸੈਲਰੀ ਵੀ ਘੱਟ ਹੀ ਮਿਲਦੀ ਆ।
ਅੱਛਾ ਜੀ!
ਹੁਣ ਘਰ ਚ ਲਾਉਣ ਲਈ ਆਪਣਾ ਜੋਬ ਤਾਂ ਕੋਈ ਨਾ ਕੋਈ ਕਰਨੀ ਪਊਗੀ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਜੇ ਸੈਲਰੀ ਘੱਟ ਹੈ ਤਾਂ ਕੋਈ ਨੀ। ਘਰ ਰਹਿਣ ਦਾ ਤਾਂ ਚੰਗਾ ਏ ਬੰਦਾ ਕੁਛ ਤਾਂ ਕਮਾ ਕੇ ਲੈ
ਓਹੀ ਓਹੀ ਉਹੀ ਆ।
ਹਾਂ
ਤੇ ਬਸ ਆਪਣਾ ਏਦਾਂ ਵਾ ਕੇ ਅੱਠ ਕੁਛ ਮਿਲਦੇ ਆ ਸੈਲਰੀ ਤੇ ਫੇਰ ਆਪਣਾ ਉਤੋ ਦੀ ਬਣ ਜਾਂਦੇ ਨੇ ਥੋੜੇ ਬਹੁਤ
ਠੀਕ ਹੈ ਜੀ ਠੀਕ ਹੈ
ਹਮ
ਹ
ਤੇ ਜਿਵੇਂ ਕੋਈ ਆਪਣਾ ਕੋਈ ਪਾਰਟ ਟਾਈਮ ਕਿਤੇ ਆਪਣਾ ਫ ਹੈਗਾ ਉੱਧਰ ਔਫਿਸ ਦਾ- ਤੇ ਕਿਤੇ ਜਾਣਾ ਹੋਵੇ, ਗੱਡੀ ਗੁੱਡੀ ਡਰਾਈਵਿੰਗ ਤੇ ਆਪਣਾ ਰੈੰਟ ਤੇ ਜਾਂਦੇ ਹਾ। ਆਪ
ਅੱਛਾ ਅੱਛਾ
ਹਮ
ਠੀਕ ਹੈ, ਅੱਛਾ ਤੁਸੀਂ ਡਰਾਈਵਿੰਗ ਕਰਦੇ ਹੋ-
ਹਾਂਜੀ ਡਰਾਈਵਿੰਗ ਵੀ ਕਰਦ ਵਾਂ ਅਤੇ ਆਪਣਾ ਔਫਿਸ 'ਚ ਵੀ ਜੋਬ ਆ ਸਾਡਾ ਕਾਲਸੇਲ ਦਾ ਜੋਬ ਆ ਨਾ।
ਅੱਛਾ
ਆਪਣਾ ਕਾਰਸੇਲ ਫਿਸ ਯੂਜ ਕਰ
ਠੀਕ ਹੈ
ਜਿਵੇਂ ਸੈਕਿੰਡ ਹੈਂਡ ਹੁੰਦੀ ਆ ਨਾ ਕਾਰਾ ਉਹ ਸੇਲ ਕਰਦੇ ਆ।
ਅੱਛਾ ਅੱਛਾ ਠੀਕ ੲੈ, ਕੀ ਮਤਲਬ ਤੁਸੀਂ ਰੇਟ ਰੇਟ ਰੇਟ ਵਗੈਰਾ ਦਸ ਦੇ ਓ ਕੁਛ।
ਹਾਂਜੀ ਔਫਿਸ ਹਾਂ ਔਫਿਸ ਬੁਆਏ ਆ ਮੈਂ ਆਪਣਾ ਉੱਥੇ ਜਿਵੇਂ ਇਹ ਜਿੰਨਾ ਦਾ ਔਫ ਜਿਸ ਤਰ੍ਹ ਉ ਨੀ ਹੁੰਦੇ ਤਾਂ ਮੈਂ ਆਪਣਾ ਕਸਟਮਰ ਅਟੈਂਡ ਕਰਦਾ ਵਾਂ ਉਥੇ। ਰੇਟ ਵਗੈਗਾ ਦੱਸਦਾ ਵਾ। ਰੇਟ ਦੱਸਦਾ ਵਾਂ ਤੇ, ਆਪਣਾ ਕਸਟਮਰ ਅਟੈਂਡ ਕਰਨੇ ਪੈਂਦੇ ਆ।
ਅੱਛਾ! ਫਿਰ ਤਾਂ ਵਧੀਆ ਜੋਬ ਹੈ ਤੁਹਾਡੀ।
ਹਾਂਜੀ ਬਸ, ਬ ਇਹੀ ਆ ਕਿ ਸੈਲਰੀ ਵੀ ਪੈਕੇਜ ਘੱਟ ਹੈਗਾ ਏਥੇ।
ਕੋਈ ਨੀ ਜੀ ਕੋਈ ਨੀ ਉਹ ਤਾਂ ਹੌਲੀ ਹੌਲੀ ਵੱਧ ਜਾਂਦੀ ਹੁੰਦੀ ਸੈਲਰੀ।
ਹਾਂ ਹੁਣ ਹਾਂਜੀ ਇਹ ਤਾਂ ਹੈਗਾ।
ਕੰਪਨੀ ਵਾਲੇ ਪਤਾ ਕੀ ਕਰਦੇ ਪਹਿਲਾਂ ਜਦੋਂ ਕੰਮ ਤੇ ਬੰਦਾ ਲੱਗਦਾ ਉਦੋਂ ਘੱਟ ਸੈਲਰੀ ਤੇ ਰੱਖਦੇ ਫਿਰ ਹੌਲੀ-ਹੌਲੀ ਉਹਦਾ ਕੰਮ ਦੇਖ ਕੇ ਨਾ ਵਧਾਈ ਜਾਂਦੇ।
ਹਾਂ ਇਹੀ ਹੈ ਤਾਂ ਹੀ ਮੈਂ ਕਿਹਾ ਚੱਲ ਕਦੇ ਨਾ ਕਦੇ ਤਾਂ ਵਧੂਗੀ।
ਹਾਂ-ਹਾਂ ਨਹੀਂ ਜੀ-ਨਹੀਂ ਵੱਧ ਜੂਗੀ ਕੋਈ ਨੀ। ਹੋਰ
ਬਸ ਹੁਣ ਕੀ ਖਾਣਾ-ਪੀਣਾ ਬਣਾ ਲਿਆ।
ਨਹੀਂ ਜੀ-ਨਹੀਂ ਸਾਡੇ ਤਾਂ ਲੇਟ ਹੀ ਬਣਦਾ ਜੀ ਅਸੀਂ ਬਸ ਹੁਣ ਚਾਹ ਚੂ ਪੀ ਤੀ ਏ ਹੁਣ ਰੱਖਾਂਗੇ।
ਅੱਛਾ ਹੱਲੇ ਡਿਸਾਈਡ ਵੀ ਨਹੀਂ ਹੋਇਆ ਕੀ ਬਣਾਣਾ ਕੀ ਨਹੀਂ।
ਹੋ ਗਿਆ ਜੀ। ਕਾਲੇ ਚਨੇ ਭਿਗੋਏ ਹੋਏ ਅੱਜ।
ਅੱਛਾ।
ਹਾਂਜੀ-ਹਾਂਜੀ ਉਹ ਬਣਾਵਾਂਗੇ।
ਕਾਲੇ ਬਲੈਕ ਚਣੇ ਯਾਅਂ ਉਹਦੇ ਵਿੱਚ ਆਲੂ ਪਾ ਕੇ।
ਆਲੂ ਪਾ ਕੇ ਵੀ ਆਲੂ ਪਾ ਕੇ।
ਓਕੇ-ਓਕੇ ਤੇ ਚੌਲ ਵੀ ਬਣੂਗੇ ਤੇ ਏਹਦਾ ਨਾਲ
ਹਾਂਜੀ-ਹਾਂਜੀ ਚੌਲ ਤਾਂ ਸਾਡੇ ਹਰ ਇਕ ਤਰੀ ਵਾਲੀ ਸਬਜ਼ੀ ਦੇ ਨਾਲ ਬਣਦੇ, ਸਾਡੇ ਬ ਚੇ ਰੋਟੀ ਖਾਂਦੇ ਹੀ ਨੀ ਤਰੀ ਆਲੀ ਸਬਜ਼ੀ ਦੇ ਨਾਲ ਜੀ।
ਇਹੀ ਸਾਡਾ ਪੰਗਾ ਵਾ ਹੁਣ ਤਾਂ ਅਸੀਂ ਵੀ ਜ਼ਿਆਦਾ ਚੌਲ ਈ ਖਾਣ ਲੱਗ ਗੇ‌।
ਅੱਛਾ, ਨਈ ਠੀ ਗਰਮੀ ਹੈਗੀ ਆ ਵਧੀਆ ਖਾਣੇ ਚਾਈਦੇ ਹਲਕਾ-ਫੁਲਕਾ, ਹੂੰ। ਹੂੰ। ਟ
ਬ ਆਪਣਾ ਹੁਣ ਇੰਨੇ ਕੁ ਟਾਈਮ ਆਈਦਾ ਹੁਣ ਮੰਮੀ ਵੀ ਮੰਮੀ ਦੀ ਉਹ ਫੋਨ ਵਾਲਾ ਵਾ ਮੰਮੀ ਨੂੰ ਵੀ ਲੈਣ ਜਾਣਾ ਸੀਗਾ। ਤੇ ਮੈਂ ਬਸ ਹੁਣ ਦੇਖਦੇ ਹਾਂ ਮੰਮੀ ਆਪੇ ਆਊਗੀ ਅੱਜ ਮੈਂ ਛੇਤੀ ਆ ਗਿਆ ਸੀਗਾ ਤਾਂ ਕਰਕੇ।
ਅੱਛਾ-ਅੱਛਾ।
ਹੂੰ।
ਠੀਕ ਹੈ ਨਹੀਂ ਮੰਮੀ ਨੂੰ ਲੈ ਆਯਾ ਕਰੋ ਤੁਸੀਂ ਜਾ ਕੇ ਏਜ ਜਿਆਦਾ ਹੋ ਗਈ ਹੋਣੀ ਨਾ ਫਿਰ ਥੱਕ ਜਾਣੇ ਹੁੰਦੇ।
ਓਦਾਂ ਤਾਂ ਲੈ ਕੇ ਆਣਾ ਵਾ ਪਰ ਅੱਜ ਮੈਂ ਗਿਆ ਨੀ ਅੱਜ ਮੈਂ ਬਸ ਥੋੜ੍ਹਾ ਜਿਹਾ ਛੇਤੀ ਆ ਗਿਆ ਸੀਗਾ ਨਹੀਂ ਤਾਂ ਮੈਂ ਨਾਲ ਹੀ ਲਿਆਣਾ ਵਾਂ।
ਅੱਛਾ-ਅੱਛਾ ਠੀਕ ਏ।
ਬ ਅੱਜ ਮੈਂ ਕਿਹਾ ਚੱਲ ਮੰਮੀ ਆਪ ਪਏ ਆਜੂਗੀ ੳਟੋ ਚ ਵੈਸੇ ਤਾਂ ਇੰਨੀ ਦੂਰ ਨੀ ਹੈਗਾ ਇੱਕ, ਇੱਕ ਦੋ ਕਿਲੋਮੀਟਰ ਦੂਰ ਐ ਬਸ।
ਅੱਛਾ-ਅੱਛਾ ਚਲੋ ਠੀਕ ਐ ਕੋਈ ਨੀ ਆ ਜੇਗੀ। ਹੋਰ ਦੱਸੋ ਅੱਜ ਕੀ ਬਣਾਣ ਲੱਗੇ ਤੁਸੀਂ?
ਹਾਲੇ ਤਾਂ ਕੁਛ ਡਿਸਾਈਡ ਨੀ ਹੋਇਆ ਵਾ।
ਅੱਛਾ-ਅੱਛਾ ਮੰਮੀ ਆ ਕੇ ਦੱਸਦੇ ਹੁੰਦੇ।
ਮੰਮੀ ਕਦੇ-ਕਦੇ ਮੰਮੀ ਦੱਸਦੇ ਆ ਕਦੇ-ਕਦੇ ਵਾਈਫ ਆਪ ਬਣਾ ਲੈਂਦੀ ਆ ਕੱਲ ਭਿੰਡੀ ਆਪ ਬਣਾ ਲਈ ਸੀਗੀ, ਤੇ ਹੁਣ ਦੇਖਦੇ ਆ ਤੇ ਭਿੰਡੀ ਕੱਲ ਖਾਧੀ ਨੀ।
ਅੱਛਾ, ਹੂੰ। ਠੀਕ ਐ ਕਿਉਂ ਪਿੰਡੀ ਕਿਉਂ ਨਈ ਖਾਧੀ ਵਧੀਆ ਨੀ ਬਣੀ ਸੀ?
ਵਧੀਆ ਨੀ ਬਣੀ ਸੀਗੀ ਵਾਈਫ ਤੋ ਥੋੜੀ ਕੁਲਗੀ ਸੀ।
ਹਾਂ ਹੋ ਜਾਂਦਾ ਕਦੇ-ਕਦੇ ਸਾਡੇ ਤੋਂ ਵੀ ਏਦਾਂ ਈ ਹੋ ਜਾਂਦਾ, ਮੈਂ ਵੀ ਇੱਕ ਵਾਰ ਭਿੰਡੀ ਬਣਾਈ ਸੀ ਹੁਣ, ਉਹ ਚਿਪਚਿਪੀ ਜੀ ਹੋਗੀ। ਕਿਸੇ ਨੇ ਖਾਧੀ ਨੀ ਮੈਂ ਵੀ ਇੱਕ ਡੋਂਗਾ, ਸੁੱਟੀ ਸੀ ਕੁੂੜੇ ਚ।
ਹਾਂ ਬ ਇਹੀ ਆ ਹੁਣ ਮੈਨੂੰ ਕਹਿਤਾ ਆ ਗਈ ਸੀਗੀ ਵਾਈਫ ਕੇ ਹਾਂ ਬਈ ਆਪਣਾ ਕੀ ਬਣਾਂਣਾ ਮੈਂ ਕਿਹਾ ਜੋ ਦਿਲ ਕਰਦਾ ਬਣਾ ਲੋ। ਫੇਰ ਸੈਦ ਤੋਂ ਦਾਲ, ਚੌਲ ਨਾ ਬਣਾਵੇ ਜਾਂ ਫੇਰ ਦੂਜ ਜੀ ਸਬਜ਼ੀ ਕੋਈ ਬਣਾਣ ਲੱਗ ਜਵੇ।
ਅੱਛਾ।
ਹਾਂ, ਜਾਂ ਫਿਰ ਆਪਣਾ ਨੋਨ ਵੈਜ ਬਣੂਗਾ ਕੋਈ।
ਅੱਛਾ, ਨੋਨ ਵੈਜ ਬਣਾ ਲੈਂਦੇ ਓ ਤੁਸੀਂ ਐ?
ਹਾਂਜੀ-ਹਾਂਜੀ।
ਅਸੀਂ ਵੀ ਬਣਾ ਲੈਂਦੇ, ਪਰ ਸਾਡੇ ਬੱਚੇ ਇਨਾ ਖਾਂਦੇ ਨੀ ਹੈਗੇ।
ਸਾਡੇ ਏਧਲ ਮੇਰੇ ਵੱਡੇ ਭਰਾ ਦੀ ਕੁੜੀ ਵੱਡੀ ਤਾਂ ਖਾ ਲੈਂਦੀ ਆ ਛੋਟੀ ਖਾਂਦੀ ਨੀ।
ਅੱਛਾ-ਅੱਛਾ।
ਮੈਗੀ ਵਾਈਫ ਵੀ ਘੱਟ ਹੀ ਖਾਂਦੀ ਆ। ਮੈਂ ਤੇ ਭਾਈ ਤੇ ਮੰਮੀ ਮੰਮੀ ਆਪਣਾ ਅਸੀਂ, ਖਾਣੇ ਆ ਬਸ।
ਠੀਕ ਐ। ਸਾਡੇ ਵੀ ਬੱਚੇ ਖਾਂਦੇ ਨੇ ਉਹ ਕਹਿੰਦੇ ਤਰੀ ਵਾਲਾ ਬਣਾਓ ਚਾਵਲ ਖਾਵਾਂਗੇ ਬਸ ਨਾਲ। ਸਾਡਾ ਖਾਂਦਾ ਹੀ ਨੀ।
ਅਸੀਂ ਤਾਂ ਕੱਲ ਪਲਸੋ ਵੀ ਬਣਾਇਆ ਸੀਗਾ ਆਪਣਾ ਇਹੀ, ਹਾਂ ਪਰਸੋਂ ਬਣਾਇਆ ਸੀਗਾ ਆਪਣਾ ਨੋਨ ਵੈਜ, ਤਾਂ ਵੀ ਬਸ ਏਦਾਂ ਹੀ। ਮੈਂ ਖਾਦਾ ਮੰਮੀ ਨੇ ਖਾਦਾ ਵਾਈਫ ਨੇ ਉਦੋਂ ਵੀ ਨਹੀਂ ਖਾਦਾ ਸੀਗਾ।
ਅੱਛਾ ਅੱਛਾ ਠੀਕ ਐ। ਚਲੋ ਕਈ ਨਈ ਪਸੰਦ ਕਰਦੇ ਨੇ।
ਹਾਂ ਇਹੀ ਆ ਕਈਆਂ ਨੂੰ ਹੁੰਦਾ ਨੀ ਨਾ ਪਸੰਦ। ਕਈਆਂ ਨੂੰ ਟੇਸਟ ਨੀ ਚੰਗਾ ਲੱਗਦਾ।
ਹੂੰ ਹੂੰ ਹੂੰ।
ਬਸ ਹੁਣ ਦੇਖਦੇ ਆ ਚਾਏ ਪੀ ਕੇ ਕੀ ਪਤਾ ਬਾ ਹਰ ਨੂੰ ਜਾਣਾ ਵਾ ਨਾ ਉਹ ਫਰੈਡ ਦਾ ਬਾਡੇ ਆ।
ਅੱਛਾ-ਅੱਛਾ।
ਹਾਂ।
ਅੱਛਾ ਬੰਡੇ ਪਾਰਟੀ ਕਰਨੀ ਐ।
ਹਾਲੇ ਪਤਾ ਨੀ ਪਾਰਟੀ ਪੁਟੀ ਕਿਉਂਕਿ ਉਹਦਾ ਅਰੇਂਜ ਨੀ ਹੋਇਆ ਨਾ ਪੈਹਿਆਂ ਦਾ।
ਅੱਛਾ, ਅੱਜ-ਕੱਲ ਪੈਸਿਆਂ ਦੀ ਬੜੀ ਥੋੜ ਹੋਈ ਪਈ ਐ ਮਹਿੰਗਾਈ ਐਨੀ ਐ।
ਹੂੰ, ਹਲੇ ਅ ਦੁਪਹਿਰੇ ਆਇਆ ਸੀਗਾ ਸਾਡੇ ਕੋਲ ਉਹ, ਤਾਂ ਹੋਈ ਨੀ ਉਹਦੇ ਨਾਲ ਕਹਿੰਦਾ ਯਾਰ। ਪੈਸਿਆਂ ਦੀ ਸੋਟੇਜ਼ ਆਈ ਹੋਈ ਆ ਫੇਰ ਉਹ ਨੇ ਮਤਲਬ ਕਿਸੇ ਤੋਂ ਫੜੇ ਹੋਏ ਆ ਪਤਾ ਨੀ ਕਿਸੇ ਨੂੰ ਦਿੱਤੇ ਹੋਏ ਆ।
ਅੱਛ ਠੀਕ ਚਲੋ ਠੀਕ ਐ ਜੀ ਓਕੇ ਜੀ ਫੇਰ ਕਰਦੇ ਗੱਲ ਹੈ।
ਓਕੇ ਜੀ ਓਕੇ।
ਓਕੇ।